ਆਪਣਾ ਦੱਸੋ ਕਿਵੇਂ ਹੋ?
ਹਾਂਜੀ ਮੈਂ ਠੀਕ ਹਾਂ, ਮੈਂ ਕਿਹਾ ਬੜੇ ਦਿਨ ਹੋ ਗਏ ਨਾ ਗੱਲਬਾਤ ਨਹੀਂ ਹੋਈ ਕੋਈ, ਅਤੇ ਮੈਂ ਕਿਹਾ ਚਲੋ ਅੱਜ ਵਿਹਲੀ ਬੈਠੀ ਸੀ ਹੁਨੇ ਵਿਹਲੀ ਹੋਈ ਸੀ ਮੈਂ ਕਿਹਾ ਚਲੋ ਫੋਨ ਕਰਨੀ ਆ। ਪਛਨੀਆਂ, ਜਲ ਕੀ ਏ ਬੱਚੇ ਠੀਕ ਏ ਨਾ
ਹਾਂਜੀ ਬੱਚੇ ਵੀ ਠੀਕ ਨੇ। ਬੌਤ ਟਾਈਮ ਬਾਦ ਯਾਦ ਕੀਤਾ ਫੋਨ ਕਰ ਲਿਆ ਕਰੋ ਵਿੱਚ-ਵਿਚ, ਕਦੇ-ਕਦੇ।
ਤਾਂ ਇੱਕ ਤੇ ਬੱਚੇ ਛੁੱਟੀਆਂ ਪਈਆਂ ਦੀ ਹੈਗੀਆਂ ਨੇ ਓਸ ਸੇ ਸਾਰਾ ਦਿਨ ਈ ਬੰਦਰ ਬਿਜ਼ੀ ਕਦੀ ਕਿਚਨ ਚ, ਕਦੀ ਕਿੱਥੇ, ਕਦੀ ਕਿੱਥੇ। ਬਸ ਥੋੜਾ ਗੁਰਦੁਆਰੇ ਚ ਹਾਂਜੀ। ਫਿਰ ਦੁਪੈਰੇ ਪਾਠ ਹੁੰਦੇ ਓ ਗੁਰ ਦੁਆਰੇ ਓੱਧਰ ਚਲੀ ਜਾਈਦਾ ਫੇਰ ਘੰਟਾ ਦੋ ਘੰਟੇ ਓੱਧਰ ਲੱਗ ਜਾਂਦੇ ਐਗੇ ਨਾ ਫਿਰ ਆ ਕੇ ਹੁਣ ਮੈਂ ਬਸ ਹੁਣ ਡਿਨਰ ਵਗੈਰਾ ਤੋਂ ਵੇਲੇ ਹੋਏ ਮੈਂ ਕਿਹਾ ਚਲੋ ਫੋਨ ਕਰਨੀ ਆ ਤੁਹਾਡੀ ਯਾਦ ਆ ਗਈ। ਮੈਂ ਕਿਆ ਦੋਦੋ ਗੁਰਦੁਆਰੇ ਵੀ ਨੀ ਆਂਦੇ ਭੈਣ
ਹਾਂਜੀ ਬਸ ਬੱਚਿਆਂ ਕਰਕੇ ਨਿਕਲ ਈ ਨੀ ਹੁੰਦਾ। ਹੋਰ ਘਰ ਪਰਿਵਾਰ ਸਭ ਠੀਕ ਹੈ।
ਕੇ
ਰੋਟੀ ਖਾ ਕੇ ਬਿਲਕੁਲ ਵੇਲੇ ਹੋ ਗਏ ਭਾਂਡੇ ਭੁੰਡੇ ਵੀ ਮਾਂਜਲੇ?
ਹੋਰ ਭਾਂਡੇ ਨਾਲ ਹੀ ਮਾਂਜਲੀ ਦਿਲ।
ਨਈ ਨਈ ਸਹੀ ਹੈ ਨਾਲ ਦੇ ਨਾਲ ਮਨਜੇ ਠੀਕ ਰਹਿੰਦੇ ਨੇ ਤਾਂ ਸਵੇਰੇ ਫੇਰ ਉਹ ਖਾਂ ਹੋ ਜਾਂਦਾ ਐ।
ਹੋਰ ਸਵੇਰ ਪਤਾ ਕਿੰਨਾ ਕੰਮ ਹੁੰਂਦਾ ਹੈਗਾ ਸਵੇਰੇ, ਸਵੇਰੇ ਤੇ ਸਾਰਾ ਕੰਮ ਸਵੇਰੇ ਹੀ ਹੁੰਦਾ ਹੈਗਾ ਵੇ, ਐਰ -ਐਰ ਸੁਣਾਓ।
ਦ ਸੌ
ਮੈਂ ਵੀ ਠੀਕ ਹੈਗੀ ਆ। ਮੈਂ ਕਿਹਾ ਤੁਹਾਡੇ ਵਲ ਜਿਹੜਾ ਪਲਾਟ ਹੈਗਾ ਵੇ ਤੁਸੀਂ ਉੱਥੇ ਲਗਾਏ ਦੇ ਨਾ ਬਿੱਲ? ਹਨਾ ਅੱਛਾ ਤੇ ਮਤਲਬ ਕਿ ਕਿੰਨੇ ਅਹ ਕਾਫੀ ਸਾਰੇ ਲਗਾਏ ਦੇ ਇੱਕ ਦੋ ਹੀ ਪੇੜ ਲਗਾਏ ਦੇ ਨੇ।
ਇੱਕ ਪੇੜ ਲੱਗਾ ਹੋਇਆ ਬਹੁਤ ਬਿੱਲ ਨਿਕਲ ਜਾਂਦੇ ਆ। ਫੇਰ ਆਂਢ ਗੁਆਂਢ ਚ ਵੀ ਵੰਡ ਦਈਦੇ ਐ। ਰਿਸ਼ਤੇਦਾਰੀ 'ਚ ਵੀ ਦੇ ਦਈ, ਹੈ ਆਪ ਵੀ ਵਰਤੀ ਦੇ ਨੇ।
ਵਧੀਆ ਕਹਿੰਦੇ, ਵਧੀਆ ਹੁੰਦਾ ਕਹਿੰਦੇ ਹੈਗੇ ਹਨ।
ਹਾਂ, ਬਹੁਤ ਵਧੀਆ ਹੁੰਦੇ ਹੈ। ਠੰਡੇ ਹੁੰਦੇ ਨੇ, ਲੂ ਨੀ ਲੱਗਦੀ। ਬਹੁਤ ਠੰਡੇ ਹੁੰਦੇ ਨੇ।
ਠੰਡੀ ਤਾਂ, ਸੀਰ ਦੀ ਠੰਢਡੀ ਹੁੰਦੀ ਹੈ ਨਾ, ਤਾਂ ਗਰਮੀਆਂ ਚੱਲੋ ਤਾਂ, ਜੇ ਇੰਨਾ ਟੈਂਪਰੇਚਰ ਉਂਦਾ ਨਾ। ਬੋਡੀ ਦੇ ਟੈਂਪਰੇਚਰ ਨੂੰ ਕਹਿੰਦੇ,
ਬਿਲਕੁਲ-ਬਿਲਕੁਲ ਹਾਂਜੀ, ਇਹ ਤਾਂ ਹੈਗਾ ਇਹਦੀ ਤਸੀਰ ਇੰਨੀ ਠੰਡੀ ਹੁੰਦੀ ਹੇ। ਕਹਿੰਦੇ ਜਿਹੜਾ ਵੀ ਖਾਏਗਾ, ਲੂਹ ਤੋਂ ਬਚਿਆ ਰਹੇਗਾ। ਜਿਵੇਂ ਕਈਆਂ ਦਾ ਮਾਰਕੀਟ, ਮਾਰਕੀਟਿੰਗ ਦਾ ਕੰਮ ਹੁੰਦਾ ਹੈ, ਬੰਦੇ ਨੇ ਆਉਣਾ ਹੈ, ਜਾਣਾ ਐ ਬਾਹਰ ਉਹਦੇ ਵਾਸਤੇ ਤਾਂ ਬਹੁਤ ਜ਼ਿਆਦਾ ਬੈਸਟ ਹੈ। ਕਈ ਤਾਂ ਜਿਵੇਂ ਇਹਦਾ ਗੁੱਦਾ ਨਿਕਾਲ ਕੇ ਖਾਂਦੇ ਨੇ।
ਅੱਛਾ ਹਾਂਜੀ, ਮਾਰਕੀਟ ਵਿੱਚ, ਹਾਂਜੀ ਮਾਰਕੀਟ ਵਿੱਚ ਦੇਖਿਓ ਜਾਓ ਨਾ, ਮਾਰਕੀਟ ਵਿਚ, ਤੇ ਹੁਣ ਤੇ ਇਹਦੀ ਰੇਹੜੀਆਂ ਲੱਗ ਨਗਣ ਲਗ ਗੀਆਂ ਨੇ। ਠੇਲੇ ਤੇ ਬਈ ਬੇਲ ਕਾ ਸ਼ਰਬਤ ਵਗੈਰਾ ਤੇ ਤੇ ਮਤਲਬ ਦੇਖ ਪਰਮਾਤਮਾ ਨੇ ਵੀ ਉਹ ਚੀਜ਼ਾਂ ਬਣਾਈ ਹੋਆਂ ਗਰਮੀਆਂ ਵਿੱਚ ਜਿਦੀ ਇਨਸਾਨ ਨੂੰ ਲੋੜ ਹੈਗੀ।
ਲੋੜ ਹੈਗੀ ਹੇ। ਬਿਲਕੁਲ, ਬਿਲਕੁਲ। ਲੋੜ ਦੇ ਮੁਤਾਬਿਕ ਸਭ ਕੁਛ ਬਣਾਇਆ ਲੋੜ ਅਹ ਸਰਦੀਆਂ 'ਚ ਵੀ ਬਣਾਇਆ ਗਰਮੀਆਂ ਚ ਵੀ ਬਣਾਇਆ। ਪਰਮਾਤਮਾ ਆਪਾਂ ਨੂੰ ਸਭ ਦਾ ਪਤਾ ਕੀ ਹੈ ਕਿਸ ਕੁ ਟਾਈਮ ਬੰਦੇ ਨੂੰ ਕੀ ਚਾਹੀਦਾ। ਕੀ ਜਰੂਰਤ ਹੈਗੀ ਹੈ। ਹੋਰ ਕੀ ਹੋਰ ਬਸ ਠੀਕ ਹੈ। ਫਿਰ ਤੁਸੀਂ ਬਣਾਉਦੇ ਹੁੰਦੇ ਸ਼ੇਕ,
ਹਾਂ ਹਾਂਜੀ। ਇੱਕ ਤੇ ਹੁਣ, ਬਸ ਪਤਾ ਕੀ ਹੈ। ਬਾਹਰੋਂ ਹੀ ਪੀ ਲਈ ਵੇ ਕਦੀ ਮੈਂ, ਪਿਛਲੀ ਵਾਰੀ ਬਣਾਇਆ ਸੀ। ਪਿਛਲੀ ਗਰਮੀਆਂ ਦੇ ਵਿੱਚ ਨਾ ਲੈ ਕੇ ਆਏ ਸੀ ਬਿਲ ਤੇ ਉਹ ਬਣਾਇਆ ਘਰ
ਬਣਾਉਣ ਦਾ ਦੱਸ ਦੇਨੀ ਆ, ਕਿੱਦਾਂ ਬਣਾਉਂਦੇ ਨੇ। ਕਈ ਸਭ ਦਾ ਆਪਣਾ ਆਪਣਾ ਮੈਥਡ ਹੁੰਦਾ ਹੈ ਬਣਾਉਣ ਦਾ ਕੋਈ ਕਿਸ ਸਵੇ ਨਾਲ ਬਣਾਉਂਦਾ ਹੈ ਅਸੀਂ ਤਾਂ ਜਿਵੇਂ ਬਿੱਲ ਤੋੜ ਲਿੱਤਾ ਪਤਾ ਨਾ ਭੈਣ ਜੀ ਬਿੱਲ ਤੋੜਨ ਤੋਂ ਬਾਅਦ ਉਹਦੇ ਦਾ ਸਾਰਾ ਨਿਕਾਲ ਲੈਣਾ ਭਾਂਡੇ ਵਿੱਚ ਵੱਡੇ ਭਾਂਡੇ ਚ ਨ ਪਕਾ ਲੈਣਾ ਬਿੱਲ ਦੇ ਹਿਸਾਬ ਨਾਲ ਫੇਿਰ ਉਹਦੇ ਚ ਪਾਣੀ ਪਾ ਲੈਣਾ ਉਹਨੂੰ ਚੰਗੀ ਤਰ੍ਹਾਂ ਗੁ ਦੇ ਨੁਮਾਇਸ਼ ਕਰੀ ਜਾਣਾ ਕਰੀ ਜਾਣਾ ਕਰੀ ਜਾਓ ਫੇਰ ਛਿੱਲਕੇ ਫ਼ਿਰਰ ਉਹਨੂੰ ਫੇਰ ਦੁਬਾਰਾ ਆਪੁਣੋ ਬਸ ਏਦਾਂ ਹੀ ਕਰ ਕਰਕੇ ਨਾ ਕਾਫੀ ਇਹਨ ਕਿ ਬਣ ਜਾਂਦਾ ਫੇਰ ਉਸ ਬਾਅਦ ਜਿਹੜੇ ਉਹਦੇ ਬੀ ਵਗੈਰਾ ਹੁੰਦੇ ਨੇ ਉਹਨੂੰ ਸਾਰਿਆਂ ਨੂੰ ਬਾਹਰ ਨਿਕਾਲ ਦੋ
ਹਾਂਜੀ
ਚੰਗੀ ਤਰ੍ਹਾਂ ਫੇਰ ਉਹਦੇ ਚ ਕਈ ਦੇਖੋ ਜੀ ਸ਼ੂਗਰ ਦੇ ਹਿਸਾਬ ਨਾਲ ਡਾਇਬਟੀਜ਼ ਦੇ ਹਿਸਾਬ ਨਾਲ ਆਪਣਾ ਫਿੱਕਾ ਪੀਣਾ ਪਸੰਦ ਕਰਦੇ ਨੇ ਤੇ ਕਈ ਮਿੱਠਾ ਪਸੰਦ ਕਰਦੇ ਨੇ ਉਹਦੇ ਵਿੱਚ ਆਪ ਆਪਾਂ ਦੁੱਧ ਵਾਲਾ ਵੀ ਬਣਾ ਸਕਦੇ ਹਾਂ ਗਬਜ਼ੇ ਵਾਲਾ ਵੀ ਬਣਾ ਸਕਦੇ ਹਾਂ ਕਈ ਚੀਨੀ ਪਾ ਲੈਂਦੇ ਨੇ ਅਲੱਗ ਅਲੱਗ ਮੈ ਪੱਥੜ ਦੇ ਨਾਲ ਬੰਦਾ ਤੁਸੀਂ ਕਿੱਦਾਂ ਦੇ ਕਿੱਦਾਂ ਬਣਾਉਂਦੇ ਹੁੰਦੇ ਭੈਣ ਜੀ
ਬਸ ਇਧਰ ਵੈਸੇ ਹਣ ਜੀ ਉਹ ਲੈ ਕੇ ਨਾ ਬਿੱਲ ਲੈ ਕੇ ਜਿਵੇਂ ਤੁਸੀਂ ਦੱਸਿਆ ਹੋ ਪ੍ਰੋਸੀਜਰ ਕੀ ਬਈ ਓਦਾ ਗੁਦਾ ਨਿਕਾਲ ਲੋ ਫਿਰ ਉਹ ਪਾਣੀ ਲੈਲੋ ਜਿੰਨਾ ਗਿਲਾਸ ਸੁਣਾਣੇ ਨੇ ਤਿੰਨ ਚਾਰ ਜੇ ਜਿੰਨੇ ਬੰਦੇ ਵਾਸਤੇ ਬਣਾਉਣਾ ਤੁਸੀਂ ਤੇ ਆਪਣੀ ਮਰਜ਼ੀ ਹੈਗੀ ਗੁੜ ਪਾਓ ਭਾਵੇਂ ਖੰਡ ਪਾਓ ਤੁਹਾਡੀ ਮਰਜ਼ੀ ਤੇ ਥੋੜਾ ਜਿਹਾ ਉਹ ਜੀਰਾ ਆਉਂਦਾ ਹੈਗਾ ਨਾ ਜਿਹਨ ਰੋਸਟ ਕਰਕੇ ਅਤੇ ਉਹਨੂੰ ਭਨ ਉਹ ਫੋਨ ਕੀਤੇ ਉਹਨੂੰ ਕਰ ਲਓ ਪੀਸ ਲਓ ਅਤੇ ਨਿੰਬੂ
ਨਿੰਬੂ ਪਾਲੋ ਨਿੰਬੂ ਹਮ ਬਿਲਕੁਲ ਨਿੰਬੂ
ਬਾਕੀ ਜੇ ਪੁਦੀਨਾ ਹਾਂਜੀ ਉਹ ਬੜਾ। ਸ ਵਧੀਆ ਬਣਦਾ ਹੈਗਾ ਵੀ। ਟਾਈਮ ਤੇ ਜ਼ਰੂਰ ਵਾਧੂ ਲੱਗਦਾ ਹੈਗਾ ਹੈ ਮਗਰ ਟੇਸਟ ਬੜਾ ਅਛਾ ਆਉਂਦਾ ਹੈਗਾ ਵੀ ਅੱਛਾ
ਟੇਸਟ ਦੇ ਨਾਲ ਨਾਲ ਭੈਣ ਜੀ ਬੈਨੀਫਿਟਸ ਵੀ ਤਾਂ ਹੈਗੇ ਆ ਨਾ ਇਹਦੇ ਵਿੱਚ ਗੁਣ ਵੀ ਤਾਂ ਹੈਗੇ ਨੇ ਨਾ ਕਿੰਨੇ
ਤੇ ਉਹ ਰੋਹਬ ਜਾ ਕਿਵੇਂ ਫਿਰ ਰੋਹਬ ਜਾ ਪਾ ਦਿੰਦੇ ਹੋ ਫਿਰ ਮਿੱਠਾ ਪਾ ਕੇ ਤੇ ਫਿਰ ਇਹ ਨਿੰਬੂ ਵਗੈਰਾ ਨੀ
ਨਹੀਂ ਨਹੀਂ ਨਹੀਂ ਫਿਰ ਭੈਣ ਜੀ ਅਸੀਂ ਉਹ ਚੀਨੀ ਨੀ ਨਾ ਪਾਉਂਦੇ ਖੰਡ ਨੀ ਪਾਉਂਦੇ ਬਿਲਕੁਲ ਨਹੀਂ ਪਾਉਂਦੇ ਫਿਰ ਅਸੀਂ ਖਾਲੀ ਰੂ ਅਫਜਾ ਦਾ ਪਾਉਂਦੇ ਹਾਂ ਜਿਵੇਂ ਹੁਣ ਬੇ ਰੂਬਜ਼ੇ ਵਾਲਾ ਖੁਸ਼ ਹੋ ਕੇ ਪੀ ਲੈਂਦੇ ਨੇ ਚਲੋ ਫੇ ਬਿਆਂ ਵਾਸਤੇ ਅਲੱ ਕੱਢ ਲਈ ਦਾ ਕੀ ਯਾਨੀ ਕਿ ਕਿਸੇ ਦੀ ਕਿ ਬੱਚਾ ਆਪਣੇ ਪੇੜ ਕੋਈ ਨਾ ਕੋਈ ਚੀਜ਼ ਇਹ ਚੀਜ਼ ਹੋ ਜਾਂਦੀ ਕੋਈ ਫਿਰ ਵੱਡੇ ਜਿਵੇਂ ਸੋਹਰਾ ਸਾਹਿਬ ਮੇਰੇ ਹਸਬੈਂਡ ਵਗੈਰਾ ਪਾਉਂਦੇ ਨੇ ਦੁੱਧ ਵਾਲਾ ਪੀਂਦੇ ਨੇ ਉਹ ਫਿਰ ਚੀਨੀ ਵਗੈਰਾ ਖੰਡ ਪਾ ਲੈਂਦੇ ਨੇ
ਠੀਕ ਹੈ ਆਹੋ ਦੋ ਤਿੰਨ ਤਰੀਕੇ ਨਾਲ ਬਣਦਾ ਹੈਗਾ ਜਿਸ ਤਰ੍ਹਾਂ ਤੁਹਾਨੂੰ ਪਸੰਦ ਹੈਗਾ ਉਸੇ ਤਰੀਕੇ ਨਾਲ ਬਣਾ ਲਓ
ਹੈ ਉਹ ਫਿਰ ਉਹ ਫਿੱਕੇ ਦੇ ਵਿੱਚ ਪਸੰਦ ਕਰਦੇ ਨੇ। ਉਹ, ਨਿੰਬੂ ਵਗੈਰਾ ਪਾ ਲੈਂਦੇ ਨੇ, ਪੁਦੀਨਾ ਪਾ ਲੈਂਦੇ ਨੇ, ਇਸ ਉਸ ਤਰ੍ਹਾਂ ਫਿਰ, ਬਣਾ ਲੈਂਦੇ ਨੇ। ਅਹ ਜਿਵੇਂ ਤੁਸੀਂ ਦੱਸਿਆ ਜੀਰਾ,
ਹਾਂਜੀ। ਜੀ, ਜੀ, ਹਾਂਜੀ- ਹਾਂਜੀ ਤੇ, ਵੈਸੇ ਇਹਨੂੰ ਪਹਿਲੇ ਜਦੋਂ ਮੈਂ ਟਾਈਮ ਬਣਾਇਆ ਸੀ। ਨਾ ਤਾਂ, ਮੈਂ ਨਾ ਇਹਨੂੰ ਮਿਕਸੀ ਦੇ ਵਿੱਚ ਕੱਢਤਾ ਗ੍ਰੈਂਡਰ ਦੇ ਵਿੱਚ ਤੇ, ਉਹ ਤੇ, ਮੇਰਾ ਤੇ ਕੜਵਾ ਬਣ ਗਿਆ। ਤੇ, ਉਹ ਹਾਂਜੀ। ਉਹ ਬੀਜ ਪੀਸੇਗੇ ਉਹ ਫੇਰ, ਮੈਂ ਕਿਸੇ ਕੋਲ ਪੁੱਛਿਆ ਤੇ, ਇਸ ਤਰ੍ਹਾਂ ਮੇਰਾ ਕੌੜਾ ਬਣਿਆ ਸੀ, ਉਹ ਉਹਨਾਂ ਨੇ ਪਹਿਲਾਂ ਹੀ, ਉਹ ਕੁਸ਼ਚਨ ਕੀਤਾ ਤੁਸੀਂ ਮਿਕਸੀ ਤੇ ਨਹੀਂ ਕੀਤਾ। ਤਾਂ। ਮੈਂ ਕਿਹਾ ਮੈਂ ਮਿਕਸੀ'ਚ ਹੀ, ਕੀਤਾ ਸੀ, ਬੇ ਛੇਤੀ ਹੋਜੇ ਵਹੀ ਹੈ ਰ ਕਦੇ ਨਹੀਂ ਮਿਕਸੀ ਵਿੱਚ ਨਹੀਂ ਕਰਨਾ ਕਿਉਂਕਿ ਉਹ ਬੀਜ ਵਿੱਚ ਪੀਸੇਗੇ, ਬੀਜਾਂ'ਚ ਹੁੰਦਾ ਕੜਵਾਪਾਨ ਹੁੰਦਾ ਹੈਗਾ, ਬੀਜਾ ਤਾਂ ਕਰਕੇ ਪੇਟ ਵੈਸੇ ਬਿਲਕੁਲ ਕਹਿੰਦੇ ਹਾਂਜੀ ਨਾ, ਨਾ ਉਹ ਫਿਰ ਪੀਤਾ ਹੀ ਨੀ, ਕਿਤੇ ਬੱਚਿਆਂ ਨੇ ਵੀ ਨੀ ਪੀਤਾ, ਮੰਨੁ ਵੀ ਨੀ ਪੀਤ ਕੜਵਾਂ ਹੋ ਗਿਆ ਨਾ, ਬਿਲਕੁਲ। ਹਾਂਜੀ, ਤੇ ਵੈਸੇ, ਤੇ ਨਾ ਪੇਟ ਵੀ ਮਤਲਬ ਕਿ ਕੋਲਸ ਡਿਪਰੈਸ਼ਨ ਦੀ ਪ੍ਰੋਬਲਮ ਦੂਰ ਹੁੰਦੀ ਹੈਗੀ, ਇਹਦੇ ਵਿੱਚ ਹਨਾ ਹਨਾ, ਇਹਦੇ ਨਾਲ ਮੈਂ ਕਬਜ ਵਗੈਰਾ
ਕਬਜ ਵੀ ਦੂਰ ਹੁੰਦੀ ਹੈਗੀ, ਬਿਲਕੁਲ-ਬਿਲਕੁਲ ਜੀ। ਹੈ ਬੜੀ ਵਧੀਆ ਚੀਜ਼ ਹੈਗੀ ਹੈ, ਫਰੂਟਸ ਦੇ ਵਿੱਚ ਕਿ ਸ਼ੇਕ ਦੇ ਵਿੱਚ ਤੁਸੀਂ ਅਗਰ ਵੇਖੋ ਤੇ, ਸਭ ਸਭ ਤੋਂ ਬੈਸਟ ਚੀਚ ਹੈ, ਨਾ ਇਨਾ ਮੈਂਗੋ ਸ਼ੇਕ ਦਾ ਉਹ ਹੋਏਗਾ ਕਰੇਜ, ਨਾ ਬਨਾਨਾ ਸ਼ੇਕ ਜਬ ਇੰਨਾ ਬੈਨੀਫਿਟ ਹੈਗਾ ਜਿਨਾ ਟਾਈਮ ਜਿਵੇਂ ਲੂਹਾਂ ਚੱਲ ਰਹੀਆਂ ਤੁਪ ਧੂਪਾਂ ਚੱਲ ਗਿਆਰਾਂ ਤੋਂ, ਚਾਰ ਵਜੇ ਤੱਕ ਤਾਂ, ਦੇਖੋ ਪੂਰਾ ਹਾਲ ਹੁੰਦਾ ਧੁੱਪ ਦੇ ਨਾਲ ਉਦੋ ਤਾਂ ਬੰਦੇ ਲਈ ਕਰਨਾ ਵੀ ਔਖਾ ਹੋ ਜਾਂਦਾ, ਹਾਂ, ਫਿਰ ਜਿਹੜੇ ਬੰਦੇ ਮਾਰਕੀਟ ਦਾ ਕੰਮ ਕਰਦੇ ਆ, ਦੇਖੋ ਹੁਣ ਮਾਰਕੀਟ ਦਾ ਕੰਮ ਤਾਂ ਬੰਦੇ ਨੇ ਕਰਨਾ ਹੀ ਹੈ। ਕਿੰਨਾ ਕੁ ਦੇਰ ਰੋਕ ਲੇਗਾ। ਉਹ ਫਿਰ ਜਿਹੜੇ ਪੀਂਦੇ ਨੇ ਨਾ ਬੈਸਟ ਰਹਿੰਦੇ ਨੇ ਉਹਨਾਂ ਨੂੰ ਲੂ ਨੀ ਲੱਗਦ ਹੁਣ ਕਈ ਵਾਰ ਮੇਰੇ ਹਸਬੈਂਡ ਇਦਾਂ ਕਰਦੇ ਨੇ ਜਿਵੇਂ ਬਿੱਲ ਤੋੜਿਆ ਨਾ ਠੰਡਾ ਕਰਕੇ ਫਰਿਜ ਚ ਰੱਖ ਕੇ ਫਿਰ ਉਹ ਗੁੱਦੇ ਨੂੰ ਖਾ ਲੈਂਦ ਨੇ ਫਿਰ ਜਿਹੜੇ ਬੀਜ ਵਗੈਰਾ ਹੁੰਦੇ ਨੇ ਥੁੱਕ ਦਿੰਦੇ ਨੇ ਯਾਨੀ ਕਿ ਉਹਨਾਂ ਦਾ ਜਿਹੜਾ ਰਸ ਵਗੈਰਾ ਅੰਦਰ ਚਲ ਜਾਂਦਾ ਜਿਵੇਂ ਕਈ ਵਾਰੀ ਸੇਕ ਬਣਾਉਣ ਦਾ ਨਹੀਂ ਵੀ ਟਾਈਮ ਹੁੰਦਾ ਬੰਦੇ
ਹਮ ਅਸੀਂ ਵੀ ਪਹਿਲੇ ਬਹੁਤ ਖਾਦੇੇ ਦੇ ਨੇ ਇਸ ਤਰ੍ਹਾਂ ਹੀ ਛੋਟੇ ਪੇੜ ਲੱਗਿਆ ਦਾ ਸੀ ਸਾਡੇ ਘਰ ਦੇ ਕੋਲ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਉਦੋਂ ਖਰੀਦ ਕੇ ਲਿਆ ਨਾ ਉਦੋਂ ਖਾਣਾ ਛੋਟੇ ਛੋਟੇ ਹੁੰਦੇ ਸੀ। ਤੇ ਹੁਣ ਤੇ ਆ ਨੀ ਬੜੇ ਵੱਡੇ ਵੱਡੇ ਲੱਗ ਗਏ ਐ ਬਿਲ ਪਹਿਲੇ ਤੇ ਛੋਟੇ ਛੋਟੇ ਆਉਂਦੇ ਸੀ ਬਿਲਕੁਲ ਜਿਵੇਂ ਅਮਰੂਦ ਹੁੰਦਾ ਨਾ ਅਮਰੂਦ ਦੇ ਸਾਈਜ ਦਾ ਤੇ ਹੁਣ ਤੇ ਇੰਨਾ ਵੱਡਾ ਜਿਵੇਂ ਮੈਂਗੋ ਦਾ ਸਾਈਜ ਹੈਗਾ ਉਨਾ ਵੱਡਾ
ਹਾਂ ਵੀੀ ਲ ਇੰਨੇ ਵੱਡੇ ਵੱਡੇ ਕਹਿੰਦੇ ਸਾਡੇ ਲੱਗੇ। ਇਆ ਨਾ ਪੇੜ ਸਾਨੂੰ ਪਤਾ ਕਾਫ਼ੀ ਵੱਡੇ ਵੱਡੇ ਆਉਂਦੇ ਨੇ। ਉਹ ਆਪੇ ਹੀ ਜਿਵੇਂ ਸਵੇਰੇ ਜਾਓ ਝੜ ਕੇ ਨੀਚੇ ਡਿੱਗੇ ਹੁੰਦੇ ਨੇ ਯੀ ਕਿ ਆਪਣੇ ਖਾਣ ਜੋਗੇ ਵੀ ਹੋ ਜਾਂਦੇ ਨੇ ਫੇਰ ਕੁੱਝ ਗਲੀ ਮਹੱਲੇ ਚ ਵੀ ਵੰਡ ਦਦੇ ਹੈ।
ਚਲੋ ਵਧੀਆ। ਭੁੰਨ ਖਟਦੇ ਪਿਓ ਨਾਲ ਹਾਂਜੀ ਹਮ ਨਹੀਂ ਖਾ ਸਕਦਾ ਇਹ ਤੇ ਚਲੋ ਕਦੀ ਆਏ ਤੇ ਸਾਨੂੰ ਵੀ ਖਵਾਉਣਾ ਲਿਆ ਕੇ ਆਪਣੇ ਪਲਾਟ ਦਾ
ਜ਼ਰੂਰ ਜੀ ਜ਼ਰੂਰ। ਕਵਾਂਗੀ ਮੈਂ ਸੱਸ ਆਪਣੇ ਨੂੰ ਕਿ ਭੈਣ ਜ ਕਹਿੰਦੇ ਸੀਗੇ ਚਲੋ ਹੋਰ ਜਿਵੇਂ ਬੱਚੇ ਹਾਂ ਬੱਚੇ ਜਿਵੇਂ ਮੰਗ ਲੈਂਦੇ ਨੇ ਬਨੈਾ ਸ਼ੇਕ ਦੇ ਸ਼ੌਕੀਨ ਹੁੰਦੇ ਨੇ ਮੈਂ ਕੁਛ ਦੇ ਸ਼ੌਕੀਨ ਹੁੰਦੇ ਨੇ। ਫਿਰ ਬੱਚਿਆਂ ਵਾਸਤੇ ਨਾਲ ਉਹ ਵੀ ਬਣਾ ਲਈ ਕੀ ਬੱਚਾ ਕਿਸੇ ਤਰੀਕੇ ਚਲੋ ਚਲ ਜਾੇ ਓਦਾ ਅੰਬ ਤੁਹਾਨੂੰ ਪਤਾ ਤੇ ਸੀਰੋ ਦੀ ਗਰਮ ਹੁੰਦੀ ਹੈ। ਪਿੱਛੇ ਮੇਰੇੰਡ ਨੇ ਅੰਬ ਖਾਏ ਤੇ ਲਗਾ ਉਹ ਨੱਕ ਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਫੇਰ ਅਸੀਂ ਘਰ ਲਿਆਣੇ ਬੰਦ ਕਰ ਫਿਰ ਅਸੀਂ ਕਹਿੰਦੇ ਸੀ ਜੇ ਸ਼ੇਕ ਪੀਣਾ ਤਾਂ ਲਿਆਣੀ ਆ। ਕਹਿੰਦਾ ਸੀ ਚਲੋ ਛੇਕ ਪੀ ਲਾਂਗਾ ਮੰਮੀ। ਫੇਰ ਏਦਾਂ ਬਿੱਲ ਤਾਂ ਏਦਾਂ ਇਹਨਾਂ ਨੂੰ ਬੱਚੇ ਪ੍ਰੋਪਰ ਖਾ ਪੀ ਨੀ ਪਾਉਂਦੇ ਬਿਲ ਦਾ ਵੀ।
ਹਾਂ ਉਓਹੀ ਜੂਸ ਦੇ ਵਧੀਆ ਰਹਿੰਦਾ ਹੈਗਾ ਵੀ ਹਾਂਜੀ।
ਹਾਂਜੀ।
ਸਗੋਂ ਜੋਸ ਵਧੀ ਆਉਂਦਾ ਹੈਗਾ ਪੂਰਾ ਪੀਤਾ ਜਾਂਦਾ ਹੈਗਾ। ਵੀ ਬਿੱਲ ਹੈਗਾ। ਨਾ ਉਹ ਖਾਧਾ ਵੀ ਨੀ ਜਾਂਦਾ ਬੱਚਿਆਂ ਕੋਲ ਵੀ ਨੀ ਖਾਧਾ ਜਾਂਦਾ ਕਈ ਵਾਰ ਐਸੇ ਸੁੱਟ ਦਿੰਦੇ ਹੈਗੇ ਥੋੜਾ ਜਿਹਾ ਖਾਧਾ ਹਾਂਜੀ ਬੱਚੇ ਕਹਿੰਦੇ ਹੈਗੇ ਨੇ ਬੱਚੇ ਕਹਿੰਦੇ ਹੈਗੇ ਨਾ ਇੰਨਾ ਕੀ ਹੈਗਾ ਬਾਰ ਵਾਰ ਨੂੰ ਜੋੋਗ
ਬੀ ਆਈ ਜਾਂਦੇ ਨੇ ਆਹ ਅੱਜ ਮੇਰਾ ਮੁੰਡਾ ਆਪ ਇੱਕ ਬਿੱਲ ਦੇ ਬੀ ਲੈ ਕੇ ਆਇਆ ਗੁਆਂਢਣ ਨੇ ਦਿੱ ਅਤੇ ਕਹਿੰਦਾ ਮੰਮੀ ਇਹ ਵੀ ਲਗਾ ਲੋਓ ਮੈਂ ਕਿਹਾ ਸਾਡੇ ਇਨਾ ਵਡਾ ਪੇੜ ਲੱਗਾ ਦਾ ਸਾਨੂੰ ਕੀ ਲੋੜ ਹੈ ਬਾਰ ਵਾਰ ਪੇੜੇ ਲਗਾਉਣ ਦੀ ਏਦਾਂ ਸੀ। ਹੋਰ ਦੱਸੋ ਭੈਣ ਜੀ
ਬਸ ਠੀਕ ਲਾਉਣਾ ਚੱਕਰ ਕਦੀ ਹੈਂ ਨਾਲ ਆਪਣੇ ਬਿੱਲ ਲੈ ਕੇ ਆਣਾ ਆਪਣੇ ਪਲਾਾਂਟ ਦੇ ਅਸੀਂ ਵੀ ਟੇਸਟ ਕਰਾਂਗੇ ਚਲੋ ਠੀਕ ਹੈ ਜੀ ਓਕੇ ਜੀ
ਫੋਨ